ਹਾਂਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਓਂ?
ਵਧੀਆ, ਤੁਸੀ ਸੁਣਾਓ?
ਹਾਂਜੀ-ਹਾਂਜੀ ਵਧੀਆ, ਤੁਸੀਂ ਦੱਸੋ, ਹੋਰ ਸ਼ਹਿਰ-ਬਜ਼ਾਰ ਨਹੀਂ ਗਏ?
ਸ਼ਹਿਰ ਬਾਜ਼ਾਰ ਤੇ ਗਰਮੀ ਬੜੀ ਪੈਂਦੀ ਪਈ ਐ, ਸਹਿਰ ਬਾਜ਼ਾਰ ਜਾਣ ਤੇ ਬਹੁਤ ਈ ਗਰਮੀ ਬਾਹਰੋਂ, ਘਰੋਂ ਨਿਕਲਣ ਤੇ ਬਿਲਕੁਲ ਨਹੀਂ ਦਿਲ ਕਰਦਾ। ਸਗੂ ਪੱਖਿਆ ਨੂੰ । ਹਾਂ, ਏਸੀ ਵੀ ਨੀ ਬੰਦ ਕਰਨ ਨੂੰ ਦਿਲ ਕਰਦਾ।
ਅੱਜ ਮੌਸਮ ਦੱਸੋ ਤੁਵਾਡੇ ਅੱਜ, ਕਿਵੇਂ ਦਾ ਮੌਸਮ ਬਾਰ?
'ਚ ਥੋੜਾ ਜਿਹਾ ਮੌਸਮ ਠੰਡਾ ਲੱਗਿਆ ਏ। ਹਲਕਾ ਜਿਹਾ ਧੁੱਪ ਬੜੀ ਘੱਟ ਵੇ ਅੱਜ, ਤੇ ਜਿਸ ਲੇ ਧੁੱਪ ਚੜ ਵੀ ਜਾਂਦੀ ਪਤਾ ਈ ਨੀ ਲੱਗਦਾ, ਇੰਨੀ ਕੁ ਤੇਜ਼ ਵੀ ਆ ਜਾਂਦੀ ਐ, ਤੇ ਅੱਜ ਥੋੜ੍ਹਾ ਜਿਹਾ ਮਤਲਬ, ਪੱਖੇ ਥੱਲੇ ਵੀ ਬੈਠਾ ਜਾਂਦਾ ਪਿਆ। ਵੈਸੇ ਤੇ ਗਰਮੀ ਨੇ ਹੱਦ ਈ ਕਰ ਛੱਡੀ ਆ।
ਹਾਂਜੀ-ਹਾਂਜੀ, ਅੱਜ-ਕੱਲ੍ਹ ਦੇਖੋ ਪ੍ਰਦੂਸ਼ਣ ਈ ਇੰਨਾ ਜ਼ਿਆਦਾ ਵੱਧ ਚੁੱਕ ਕਿਆ ਹਣਾ ਜੀਦੇ ਕਰਕੇ ਧੂੰਆਂ-ਧੂੰਆਂ ਸਾਰਾ ਫੈਲਿਆ ਪਿਆ ਉਹਦੇ ਕਰਕੇ ਦੇਖੋ, ਕਿੰਨੀ ਜ਼ਿਆਦਾ ਗਰਮੀ ਵੀ ਉਹਦੇ ਕਰਕੇ ਕਿ ਤਾਪਮਾਨ ਵਧੀ ਜਾ ਰਿਹਾ
ਹਾਂ-ਹਾਂ ਬੜਾ ਜਿਆਦਾ ਕੁਛ ਪਤਾ ਕਿੰਨੀਆਂ ਜਗ੍ਹਾ ਤੇ ਅੱਗਾਂ ਲੱਗਦੀਆਂ ਪਈਆਂ, ਉਹਨਾਂ ਦਾ ਵੀ ਜਿਹੜਾ ਉਹ ਵੀ ਸਾਰਾ ਹਵਾਵਾਂ ਦੇ ਵਿੱਚ ਤੇ ਸਾਡੇ ਲੋਗਾਂ ਦੇ ਇਫੈਕਟ ਪੈਣਾ ਏ ਨਾ। ਹਵਾਵਾਂ ਨੇ ਤੇ ਜਿੱਧਰ ਚੱਲਣਾ ਉੱਧਰ ਈ ਚੱਲਣਾ ਐ। ਬਹੁਤ ਜ਼ਿਆਦਾ ਆ, ਵੈਸੇ ਵੀ ਪੈਲ਼ੀਆਂ ਜਿਹੜੀਆਂ, ਅ ਖੇਤਾਂ ਨੂੰ ਨਾ ਅੱਗ-ਉੱਗ ਲਗਾਂਦੇ ਰਹਿੰਦੇ ਨੇ ਮੱਛਰ-ਮੁੱਛਰ ਬੜਾ ਹੋ ਜਾਂਦਾਂ।
ਵੈਸੇ ਵੀ ਦੇਖੋ, ਹਨਾ ਅੱਜ-ਕੱਲ੍ਹ ਤਾਂ ਲੋਕ ਸਾਧਨ ਈ ਇੰਨੇ ਲੈ ਰਹੇ ਆ, ਜੀਦੇ ਕਰਕੇ ਇਨਾਂ ਧੂੰਆਂ ਹੋ ਰਿਹਾ, ਵੱਡੇ-ਵੱਡੇ ਸ਼ਹਿਰਾਂ 'ਚ ਦੇਖਲੋ ਤੁਸੀਂ, ਫ਼ੈਕਟਰੀਆਂ ਵੱਡੀਆਂ-ਵੱਡੀਆਂ ਫੈਕ ਟਰੀਆਂ ਹੁੰਦੀਆਂ, ਉਹਨਾਂ ਵਿੱਚੋਂ ਕਿੰਨਾ ਧੂੰਆਂ ਨਿਕਲਦਾ।
ਨਾ ਉਹ। ਹਾਂ, ਇੰਨਾ ਜਰਨੇਟਰ ਚੱਲਦਾ ਏ ਇਨਾਂ ਜਰਨੇਟਰ ਚੱਲਦਾ ਏ ਤੇ ਉਹਨਾਂ ਦੇ ਧੂੰਆਂ ਤੇ ਬਾਹਰ ਈ ਨਿਕਲਦੇ ਨਾ ਬਾਹਰ ਦੇ ਪਾਸੇ ਚਾਹੇ ਉਹਨਾਂ ਨੇ ਅਗਜੋਸਟਰ ਲਗਾਏ ਹੁੰਦੇ ਨੇ, ਤੇ ਉਹਨੇ ਬਾਹਰ ਈ ਫੈਂਕਣਾ ਨਾ ਤੇ ਉਹ ਉਲਟਾ ਫਿਰ ਸਾਡੇ ਤੇ ਆਉਣਾ ਹਵਾ ਰਾਈ ਫਿਰ, ਹਾਂਜੀ ਓ ਤੇ ਬਹੁਤ ਈ
ਪ੍ਰਦੂਸ਼ਣ ਕਰਕੇ ਸਾਨੂੰ ਸਾਹ ਲੈਣਾ ਵੀ ਕਿੰਨਾ ਔਖਾ ਹੋ ਗਿਆ ਦੇਖੋ ਸਾਹ ਦੀਆਂ ਬਿਮਾਰੀਆਂ ਅੱਜ-ਕੱਲ੍ਹ ਕਿੰਨੀਆਂ ਵੱਧਦੀਆਂ ਲੋਕ
ਬਹੁਤ ਹੁੰਦਾ, ਅਹ ਤੜਕਾ। ਹਾਂਟ-ਬੀਟ ਦਾ ਬੜਾ ਰੋਲਾ ਹੋ ਗਿਆ ਏ। ਇਕਦਮ ਬੰਦੇ ਦੀ, ਧੜਕਣ ਤੇਜ਼ ਹੋ ਜਾਂਦੀ ਐ।
ਹਾਂਜੀ-ਹਾਂਜੀ ਇਹ ਤਾਂ ਹੈ, ਕਿਉਂਕਿ ਦੇਖੋ ਹਵਾ ਵਾਤਾਵਰਨ ਸਾਫ-ਸੁਥਰਾ ਹੈ ਨੀਗਾ ਤੇ ਹਵਾ ਵੀ ਸਾਫ਼-ਸੁਥ ਰੀ ਨੀ ਤਾਂ ਕਰਕੇ ਦੇਖੋ, ਸਾਹ ਦੀਆਂ ਬਿਮਾਰੀਆਂ ਹੋ ਰਹੀਆਂ।
ਸਾਰਾ ਇਲੈਕਟ੍ਰੋਨਿਕ, ਸਾਰਾ ਇਲੈਕਟ੍ਰੋਨਿਕ, ਕੰਮ ਈ ਇਕ ਲੇ-ਲੇ ਟ੍ਰੋਨਿਕ ਦਾ ਹੋ ਗਿਆ, ਬਿਜਲੀ ਤੋਂ ਬਿਨਾਂ ਕੋਈ ਕੰਮ ਈ ਨੀ ਐਗਾ।
ਹਾਂਜੀ-ਹਾਂਜੀ। ਅੱਜ-ਕੱਲ੍ਹ ਤਾਂ ਦੇਖੋ ਵੈਸੇ ਵੀ, ਵਾਤਾਵਰਨ ਕਿੰਨਾ ਗੰਦਾ ਹੋ ਰਿਹਾ।
ਜਿੰਨੇ ਵੀ ਘਰ ਦੇ ਮੈਂਬਰ ਨੇ ਸਾਰਿਆਂ ਕੋਲ ਗੱਡੀਆਂ ਹੁਣ ਸੜਕ ਤੇ ਹਰ ਇੱਕ ਬੰਦੇ ਦੇ ਮੈਂਬਰ ਦੀ ਗੱਡੀ ਜਾਏਗੀ ਤੇ ਪੋਲਿਊਸ਼ਨ ਵਧੇਗਾ ਨੀ ਔਰ ਇੱਕ ਦੇ ਘਰ ਨਹੀਂ ਸਾਰਿਆਂ ਦੇ ਹੀ ਘਰਾਂ ਵਿੱਚ ਛੋਟੇ ਛੋਟੇ ਛੋਟੇ ਬੱਚਿਆਂ ਨੇ ਐਕਟਿਵਾ ਲਈ ਆਂਦੀਆਂ ਲੂਣਾ ਕਿਸੇ ਨੇ ਸਕੂਟਰ ਕਿਸੇ ਨੇ ਕਈ ਤਰ੍ਹਾਂ ਦੀ ਬਾਈਕ ਏ ਅੱਜ ਕੱਲ ਹਰ ਇੱਕ ਦਾ ਤੇ ਫੇਰ ਉਹ ਵੀ ਚਲਾਓ ਤੇ ਤੁਸੀਂ ਸੜਕ ਤੇ ਜਾਓ ਤੇ ਉਹਨੇ ਪਬਲਿਕ ਨੂੰ ਹੀ ਦੇਣਾ ਏ ਨਾ ਸਭ ਕੁਛ ਪੋਲਿਊਸ਼ਨ ਸਾਰਾ ਪਬਲਿਕ ਨੂੰ ਹੀ ਮਿਲਨਾ ਨਾ
ਹਾਂਜੀ- ਹਾਂਜੀ
ਬੜਾ ਫੇਰ ਵੇਖੋ ਬਾਜ਼ਾਰਾਂ ਵਿੱਚ ਇਸ ਤਰ੍ਹਾਂ ਹੀ ਅ ਰੇਹੜੀਆਂ ਖੜੀਆਂ ਹੁੰਦੀਆਂ ਐਵੇਂ ਫਰੂਟ ਦੀ ਰੇਹੜੀ ਖੜੀ ਏ ਕੋਈ ਖੱਟੇ ਮੱਠੇ ਦਾਣੇ ਸ਼ਕਰ ਗੰਦੀਆ ਹੁਣ ਉਹ ਜਿਹੜੀ ਸਾਰੀ ਡਸਟ ਵੇ ਉਹ ਪੋਲਿਊਸ਼ਨ ਏ ਉਹ ਸਾਰਾ ਉਹਨਾਂ ਤੇ ਵੀ ਪੈਂਦਾ ਅਸੀਂ ਲੋਕ ਫੇਰ ਉਹ ਉਹਨਾਂ ਨੂੰ ਖਾ ਲੈਂਦੇ ਨੇ ਜਿਹੜੇ ਬੈਚਾਰੇ ਬਾਹਰੋਂ ਆਏ ਦੇ ਨੇ ਉਹਨਾਂ ਨੂੰ ਤੇ ਭੁੱਖ ਲੱਗੀ ਦੀ ਉਹਨਾਂ ਨੂੰ ਜੋ ਮਿਲ ਜਾਏ ਸੜਕ ਤੇ ਉਹਨਾਂ ਨੇ ਤੇ ਖਾਣਾ ਨੇ ਹਾਂਜੀ ਤੇ ਫੇਰ ਉਹ ਫ਼ਰਕ ਥੋੜਾ ਉਹ ਬੰਦੇ ਦੀ ਬੋਲੀ ਤੇ ਵੀ ਫ਼ਰਕ ਪੈਂਦਾ ਏ
ਹਾਂਜੀ-ਹਾਂਜੀ
ਅੱਜ ਕੱਲ ਤਾਂ ਦੇਖੋ ਜਿਹੜੇ ਲੋਕ ਘਰਾਂ ਵਿੱਚੋਂ ਕੂੜਾ ਚੱਕਣ ਆਉਂਦੇ ਖਾਸ ਕਰ ਸ਼ਹਿਰਾਂ ਵਿੱਚ ਉਹ ਦੇਖੋ ਖੁੱਲੀ ਜਗ੍ਹਾ ਤੇ ਜਿੱਥੇ ਖੁੱਲੀ ਜਗ੍ਹਾ ਹੁੰਦੀ ਉੱਥੇ ਵੇਖ ਕੇ ਸੁਟ ਦਿੰਦੇ ਆ ਐਵੇਂ ਤਾਂ ਦੇਖਦੇ ਨੀ ਗੇ ਕਿ ਆਸੇ ਪਾਸੇ ਕਿੰਨੀਆਂ ਸਬਜ਼ੀ ਦੀਆਂ ਰੇਹੜੀਆਂ ਹੁੰਦੀਆਂ ਕਿੰਨੀਆਂ ਫਲਾਂ ਦੀਆਂ ਰੇਹੜੀਆਂ ਲੱਗ ਲੱਗੀਆਂ ਹੁੰਦੀਆਂ ਤੇ ਦੇਖੋ ਕਿੰਨੇ ਮੱਖੀਆਂ, ਮੱਛਰ ਉਹਨਾਂ ਉਤੇ ਪਲਦੇ ਆ ਹਨਾ ਜਿਹਦੇ ਕਰਕੇ ਉਹ ਫੇਰ ਉੱਥੋਂ ਉੱਡ ਉੱਡ ਕੇ ਹੀ ਉਹਦੇ ਉੱਤੇ ਬੈਠਦੇਆਂ ਸਬਜ਼ੀਆਂ ਤੇ ਫਲਾਂ ਤੇ ਬੈਠਦੀਆਂ ਦੇਖੋ ਕਿੰਨੇ ਮਤਲਬ ਕਿ ਨੁਕਸਾਨ ਆਪਾਂ ਨੂੰ ਕਿੰਨਾ ਜ਼ਿਆਦਾ ਹੋ ਰਿਹਾ ਕਿਉਂਕਿ ਜਿਹੜੇ ਪਾਣੀ ਨਾਲ ਉਹ ਸਬਜ਼ੀਆਂ ਜਾਂ ਫਲ ਫਰੂਟ ਧੋ ਰਹੇ ਆ ਹਨਾ ਦੇਖੋ ਉਹ ਆਪਾਂ ਨੂੰ ਥੋੜੀ ਨਾ ਪਤਾ ਵੀ ਉਹ ਸਾਫ਼ ਆ ਪਾਣੀ ਕਿ ਹੁਣ ਦੇਖੋ ਦੇਖੋ ਜਿਵੇਂ ਕਿ ਆਪਾਂ ਵੈਸੇ ਵੱਡੇ ਸ਼ਹਿਰਾਂ ਵਿੱਚ ਦੇਖਦੇ ਆ ਜਿੱਥੇ ਕਿ ਗੰਦੇ ਨਾਲੇ ਹੁੰਦੇ ਜ਼ਿਆਦਾ ਤਰ ਉਹ ਦੇਖੋ ਗੰਦੇ ਨਾਲਿਆਂ ਕੋਲ ਹੀ ਸਬਜ਼ੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ ਤੇ ਉਹੀ ਪਾਣੀ ਨਾਲ ਸਬਜ਼ੀਆਂ ਨੂੰ ਧੋ ਰਹੇ ਆ ਉਹੀ ਆਪਾਂ ਨੂੰ ਵੇਚ ਰਹੇ ਆ
ਬਿਲਕੁਲ ਬੜਾ ਬਹੁਤ ਹ
ਅੱਜ -ਕੱਲ ਤਾਂ ਪਾਣੀ ਵਿੱਚ ਦੇਖੋ ਹਾਂਜੀ, ਹਾਂਜੀ ਅੱਜ ਕੱਲ੍ਹ ਤਾਂ ਪਾਣੀ ਵਿੱਚ ਦੇਖੋ ਨਾ ਕਿੰਨੇ ਜ਼ਿਆਦਾ ਮਤਲਬ ਕਿ ਪਸ਼ੂ ਮਰ ਕੇ ਆਉਂਦੇ ਆ ਜਾਂ ਆਪਾਂ ਕਿੰਨੀਆਂ ਜਿਆਦਾ ਚੀਜ਼ਾਂ ਸੁੱਟਦੇ ਆ
ਹਾਂ- ਹਾਂ। ਜੋ ਵੀ ਸਭ ਜਿਹੜਾ ਵੀ ਕੋਈ ਜਾਨਵਰ ਜਾਂ ਕੋਈ ਵੀ ਪਕਸ਼ੀ ਹੈ ਉਹ ਮਰ ਗਿਆ ਤੇ ਨਾਲਿਆਂ ਵਿੱਚ ਹੀ ਸੁੱਟਦੇ ਨੇ ਹੋਰ ਕਿੱਥੇ ਸੁੱਟਣਾ ਹੈ। ਤੇ ਉਹੀ ਤੰਗੀ ਹੁੰਦੀ ਹੈ ਪਾਣੀ ਦੀ ਅਗਲਾ ਉਹੀ ਪਾਣੀ ਕਰੀ ਜਾਂਦਾ ਉਹਨਾਂ ਨੂੰ ਦੂਰੋਂ ਅੱਗੇ ਲੱਗਣਗੀਆਂ ਸਾਫ਼। ਉਹਨਾਂ ਦਾ ਤੇ ਕੰਮ ਕਿਉਂਕਿ ਉਹਨਾਂ ਨੇ ਮਿੱਟੀ ਮਿੱਟੀ ਨਾਲ ਧੋਣਾ ਮਿੱਟੀ ਧੋਣੀ ਹੁੰਦੀ ਹੈ। ਸਬਜ਼ੀਆਂ ਵਗੈਰਾ ਤੋਂ ਉਹਨਾਂ ਨੇ ਉਹੀ ਪਾਣੀ ਵਰਤ ਲੈਣਾ। ਚਲੋ ਬਾਕੀ ਜਾ ਕੇ ਘਰਾਂ ਚ ਕੋਈ ਕਿਵੇਂ ਵੀ ਕਰੇ ਭਾਵੇਂ ਪਾਣੀ ਚ ਉਬਾਲ ਕੇ ਹੀ ਰੱਖਦੇ ਹੋ। ਚੀਜ਼ ਕਈਦਾ ਉਬਾਲ ਕੇ ਰੱਖ ਲਈਏ ਗਰਮ ਪਾਣੀ ਚ ਧੋਕੇ ਲਈਏ ਖਾਣ ਤੋਂ ਪਹਿਲਾਂ ਇੰਨਾ ਕੁਛ ਤੇ ਕਰੀ ਦਾ ਹੀ ਹੈ। ਪਰ ਫਿਰ ਵੀ ਜੋ ਅੰਦਰ ਦੀ ਗੰਦਗੀ ਜਿਹੜੀ ਰਚ ਗਈ ਹੋਏਗੀ ਉਹ ਨਹੀਂ ਨਾ ਸਾਨੂੰ ਦਿਖ ਸਕਦੇ।
ਹਾਂਜੀ ਹਾਂਜੀ।
ਉਹ ਨਹੀਂ ਦਿਖ ਸਕਦੇ ਹਾਂ ਸਾਫ਼ ਸਫ਼ਾਈ ਦਾ ਇੱਥੋਂ ਹੁਣ ਕੋ
ਹਾਂਜੀ।
ਮੈਂ ਕਿਹਾ ਇੱਥੋਂ ਹੁਣ ਗਲੀਆਂ ਵਿੱਚੋਂ ਵੀ ਕੋਈ ਸਵੇਰੇ ਇੰਨਾ ਕੂੜਾ ਲੈ ਕੇ ਜਾਂਦੇ ਨੇ ਜਿਹੜਾ ਕੂੜਾ ਵੇ ਉਹ ਇਹ ਨੀ ਪਤਾ ਸਾਡੀ ਕੰਧ ਦੇ ਪਿੱਛੇ ਹੀ ਸੁੱਟ ਜਾਣਾ ਉਹਨਾਂ ਨੇ।
ਹਾਂਜੀ- ਹਾਂਜੀ।
ਅਗਲਾ ਤੇ ਕਹਿੰਦਾ ਜੀ ਚਲੋ ਸਾਫ਼ ਸਫ਼ਾਈ ਵਾਲੇ ਆਦੇਂ। ਪਰ ਜਦੋਂ ਇਹ ਗੰਦਗੀ ਬਾਹਰ ਜਾ ਕੇ ਖਿਲਾਰਦੇ ਨੇ ਉਹ ਹਵਾ ਦੇ ਵੀ ਜੋ ਗੰਦੇ ਕਾਗਜ਼ ਜੋ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
ਸਭ ਉੱਡ -ਉੱਡ ਕੇ ਲੋਕਾਂ ਦੇ ਘਰਾਂ ਦੇ ਅੱਗੇ ਆ ਜਾਂਦੇ ਨੇ। ਗੰਦਗੀ ਫੈਲ ਜਾਂਦੀ ਸਗੋਂ ਜ਼ਿਆਦਾ।
ਜਿਹਦੇ ਕਰਕੇ ਦੇਖੋ ਵਾਤਾਵਰਨ ਕਿੰਨਾ ਗੰਦਾ ਹੋ ਜਾਂਦਾ। ਵਾਤਾਵਰਨ ਵਿੱਚ ਵੈਸੇ ਵੀ ਦੇਖੋ ਸਾਹ ਲੈਣਾ ਤਾਂ ਮੁਸ਼ਕਿਲ ਹੈ ਹੀ ਹੈ।
ਸਾਹ ਲੈਣਾ ਉਸਦੇ ਉਸ ਜਗ੍ਹਾ ਦੇ ਅੱਗੋਂ ਲੰਘਣਾ ਵੀ ਬੜਾ ਔਖ ਔਖਾ ਲੱਗਦਾ ਉਸਦੇ ਕਈ ਕਈ ਵਾਰੀ ਤੇ ਤੁਸੀਂ ਅਆ ਕਰਦੇ ਹੋ ਹੋਗੇ ਨਾ। ਡ੍ਰੈਲਵਿੰਗ ਤੇ ਆਪਣਾ ਉਹਦੇ ਚਲਦਿਆਂ- ਚਲਦਿਆਂ ਕਈ ਥਾਵਾਂ ਤੇ ਬੜੀ -ਬੜੀ ਬਦਬੂ ਆਉਂਦੀ ਆ ਆਪਣੀ ਆਏ ਪਿਉ ਤੇ ਚਾਹੀਦਾ ਹੀ ਹੈ ਬਾਜ਼ਾਰ ਵਗੈਰਾ ਤੇ। ਬੜੀ ਬਦਬੂ ਆਉਂਦੀ ਹੈ। ਕਿਉਂਕਿ ਪਾਣੀ ਰੁਕਿਆ ਰਹਿੰਦਾ ਫਿਰ ਉੱਥੇ। ਜਿਹੜਾ ਹੁਣ ਬਾਰਿਸ਼ ਦਾ ਪਾਣੀ ਹੈਗਾ ਉਹ ਵੀ ਇਸ ਕੂੜੇ ਤੇ ਪਏਗਾ। ਤੇ ਉਹਦੇ ਨਾਲ ਵੀ ਉਹ ਹੋਰ ਜੰਮ ਜਾਂਦਾ ਤੇ ਉਹ ਫੇਿਰ ਕਿੰਨੀ ਕਿੰਨੇ ਦਿਨ ਉਹਦੀ ਸਮੈਲ ਨਹੀਂ ਜਾਂਦੀ ਉਹ ਸਗੋਂ ਸ਼ਹਿਰ ਦੇ ਵਿੱਚ ਵੀ ਫੈਲਦੀਆਂ।
ਇਹ ਤਾਂ ਹੈ ਦੇਖੋ ਉਹੀ ਪਾਣੀ ਉਹਦੇ ਤੇ ਪੈਂਦਾ ਉੱਥੇ ਫਿਰ ਕਿੰਨੇ ਮੱਛਰ, ਮੱਖੀ ਮੱਖੀਆਂ ਪੈਦਾ ਹੁੰਦੇ ਜਿਹੜੇ ਕਿ ਉੱਡ-ਉੱਡ ਕੇ ਲੋਕਾਂ ਦੇ ਘਰਾਂ ਵਿੱਚ ਆਉਂਦੇ ਆ। ਜਦੋਂ ਦੇਖੋ ਕਈ ਵਾਰ ਡੇਂਗੂ ਦੇਖ ਲੋ ਹੁਣ ਤੁਸੀਂ ਮੱਛਰ ਹਨਾ ਉਹ ਲੜ ਜਾਂਦਾ ਤੇ ਡੇਂਗੂ ਹੋ ਜਾਂਦਾ ਬੱਚਿਆਂ ਨੂੰ ਕਿੰਨੇ ਤਰ੍ਹਾਂ ਦੇ ਮੱਛਰ ਮਤਲਬ ਕਿ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਫੈਲਦੀਆਂ ਆਪਾਂ ਨੂੰ। ਸਿਰਫ ਇੱਕ ਆਪਣੀ ਲਾਪਰਵਾਹੀ ਕਰਕੇ
ਬਿਲਕੁਲ ਉਹੀ ਹੈ ਨਾ ਬਸ ਜਿਹੜੇ ਕੁੜੇ ਵਾਲੇ ਵੀ ਇਹਨਾਂ ਦੀ ਵੀ ਸਾਡੇ ਇੱਥੇ ਕੂੜਿਆਂ ਵਾਲਿਆਂ ਨੂੰ ਵੀ ਨਹੀਂ ਹੈਗਾ ਕਿ ਸੁੱਟਣਾ ਏ ਤੇ ਸੁੱਟਣਾ ਬੜੀ ਦੂਰ ਜਾ ਕੇ ਸੁੱਟੋ।
ਹ
ਬੜੀ ਦੂਰ ਜਾ ਕੇ ਸੁੱਟੋ ਦੂਰ ਨਹੀਂ ਸੁੱਟਦੇ। ਸਭ ਅਜਕਲ ਪਤਾ, ਬੇਈਮਾਨੀ ਚੱਲਦੀ ਪਈ ਹੈ, ਇੱਥੋਂ ਤੇ ਲਿਜਾਦੇ ਨੇ ਅਗੋ, ਗੌਰਮੈਂਟ ਉਹਨਾਂ ਨੂੰ ਜੋਬਾਂ ਮਿਲੀਆਂ ਦੀਆਂ। ਉਹ ਆਪਣਾ ਚੁੱਕਦੇ ਨੇ, ਤੇ ਚੱਲ ਮੇਰੇ ਭਾਈ, ਜਿੱਥੇ ਉਹਨਾਂ ਨੂੰ ਕੋਈ ਦਿਖਦਾ ਨਹੀਂ, ਨੇਰਾ ਲੱਗਦਾ ਹੈ ਖਾਲੀ ਜਗ੍ਹਾ ਦਿਖਦੀ ਹੈ, ਤੇ ਉਹ ਆਪਣਾ ਕੰਮ ਕਰਕੇ ਫੇਕ ਕੇ ਦੌੜ ਜਾਂਦੇ, ਨੇ ਆਪੇ ਨਿਪਟਦੇ ਰੋ ਅਹ ਬਿਮਾਰੀਆਂ ਲੋਕਾਂ ਨੂੰ ਲੱਗਣਗੀਆਂ, ਜੇ ਕੋਈ ਵੇਖ ਲਵੇ ਤਾਂ ਫੇਰ ਉਹਦੀ ਕੰਪਲੇਂਟ ਵੀ ਹੋ ਜਾਂਦੀ ਹੈ, ਫੇਰ ਉਦਾ ਨਹੀਂ, ਉਹ ਕੰਮ ਇਹੋ ਜਿਹਾ ਕਰਦੇ। ਪਰ ਫਿਰ ਵੀ ਸਭ ਲਈ ਸੋਚਣਾ ਚਾਹੀਦਾ, ਸਭ ਸਫ਼ਾਈ ਤੇ ਬੱਚੇ ਵੇਖੋ, ਬੱਚੇ ਬਹੁਤ, ਜਿਹੜੇ ਛੋਟੇ ਬੱਚੇ ਉਹ ਤੇ ਬੜੀ ਜਲਦੀ ਕੈਚ ਕਰਦੇ ਨੇ।
ਇਹ ਗੰਦਗੀ ਨੂੰ, ਮਤਲਬ ਉਹਨਾਂ ਨੂੰ, ਰੋਗ ਵੀ ਜਲਦੀ ਲੱਗ ਜਾਂਦਾ ਹੈ।
ਹਾਂਜੀ, ਹਾਂਜੀ।
ਵੱਡਾ ਤੇ ਫਿਰ ਵੀ ਆਪਣਾ ਬਚਾਅ ਕਰ ਲੈਂਦਾ ਮੂੰਹ ਢੱਕ ਕੇ, ਤੇ ਛੋਟੇ ਬੱਚੇ ਨੂੰ ਤੇ, ਨਹੀਂ ਨਾ ਕੁਛ ਵੀ ਪਤਾ,
ਹਾਂਜੀ, ਹਾਂਜੀ। ਹੁਣ ਦੇਖੋ ਜਿਵੇਂ ਕਿ ਆਪਾਂ ਆਪਣੇ ਘਰ ਵਿੱਚ ਰਹਿੰੇ ਹਾਂ, ਆਂਪਾਂ ਦੋ ਇੱਕ ਦਿਨ ਵੀ ਇੱਕ ਘੰਟੇ ਵਾਸਤੇ ਘਰ ਸਾਫ਼ ਨਹੀਂ ਕਰਦੇ, ਆਪਾਂ ਨੂੰ ਕਿੰਨਾ ਐ ਲੱਗਦਾ ਕਿ ਆਪਣੇ ਘਰੇ ਕੋਈ ਆ ਗਿਆ, ਤਾਂ ਆਪਾਂ ਨੂੰ ਕੀ ਕਹੁਗਾ? ਵੀ ਇਹਨਾਂ ਨੇ ਸਫ਼ਾਈ ਨਹੀ ਕੀਤੀ। ਨ ਆਪਾਂ ਵੈਸੇ ਈ ਮਤਲਬ ਕਿ ਗੰਦੇ ਘਰ ਵਿੱਚ ਤਾਂ ਆਪਾਂ ਪਾਣੀ ਪੀਣਾ ਵੀ ਪਸੰਦ ਨਹੀਂ ਕਰਦੇ ਦੇਖੋ, ਹਨਾ, ਕਿਉਂਕਿ ਦੇਖੋ ਮਾੜਾ ਜਿਹਾ ਮਾੜਾ ਆ ਆਪਣੇ ਘਰੇ ਕੂੜਾ ਹੁੰਦਾ, ਪਣੂਆ ਹੁੰਦਾ ਹ, ਜਲਦੀ ਸਾਫ਼ ਕਰਦੇ ਨੇ ਤਾਂ, ਮੱਖੀਆਂ ਆ ਜਾਣੀਆਂ, ਨਾਲ ਦੀ ਨਾਲ।
ਹਮ
ਬਾਹਰ ਤਾਂ ਫੇਰ ਵੀ ਇੰਨਾ ਕੂੜਾ ਹੁੰ, ਦਾ ਕਿ ਮੱਖੀਆਂ ਮੱਛਰ ਕਿੰਨੇ ਜ਼ਿਆਦਾ ਪੈਦਾ ਹੁੰਦੇ ਆ।
ਹੁਣ ਜਿਵੇਂ ਬਾਰਿਸ਼ਾਂ ਹੀ ਆ, ਜਾਣ ਉੱਤੇ ਕੂੜਾ ਸੁੱਟ ਗਏ ਨੇ ਤੇ ਉਹ ਬਾਰਿਸ਼ਾਂ ਨੇ ਕਿੰਨਾ ਹਾ, ਮਤਲਬ ਗੰਦ ਪਾ ਦੇਣਾ। ਦਲ-ਦਲ ਫੇਰ, ਜਿਹੜੇ ਜਾਨਵਰ ਹੁੰਦੇ ਨੇ, ਉਹ ਗੰਦਗੀ, ਦੇ ਅੰਦਰੋਂ ਚੁੱਕ ਚੁੱਕ ਕੇ, ਬਾਹਰ ਲੈ ਆਉਂਦੇ ਨੇ ਹੋਰ ਵੀ ਖਲਾਰਾ ਪਾ ਦਿੰਦੇ ਨੇ ਓ ਹੋਰ ਖਿਲਰ ਜਾਂਦਾ ਐ ਬੜਾ ਕਈ ਬਸ ਐ ਤੁਸੀਂ ਕੋਈ ਵੀ ਲੈਲੋ, ਇਹ ਪੋਲਿਊਸ਼ਨ ਵਾਲਾ ਹੀ, ਇੱਕ ਤਮ੍ਹਾਂ ਹਿਸਾਬ ਹੋ ਜਾਂਦਾ ਹੈ ਗੈਸ ਹੀ ਪੋਲਿਊਸ਼ਨ
ਹ ਹਾਂਜੀ, ਹਾਂਜੀ ਚਲੋ ਠੀਕ ਹੈ, ਚਲੋ ਠੀਕ। ਕਿ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ੍ਰੀ ਅ